ਹਾਂਜੀ ਜੀ, ਕੀ ਹਾਲ ਚਾਲ ਜੀ? ਹੈਲੋ, ਹਾਂਜੀ ਵੀਰ ਜੀ! ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਸਤ ਸ਼੍ਰੀ ਅਕਾਲ, ਕੀ ਹਾਲ-ਚਾਲ ਹੈ? ਹਾਂਜੀ-ਹਾਂਜੀ, ਵਧੀਆ।
ਜੋ
ਹੋਣ ਕੀ ਕਰਦੇ।
ਹੋਰ ਕੀ ਬਸ ਹੋਲੇ ਨਾਸ਼ਤਾ ਕਰਕੇ ਬੈਠੇ ਸੀ।
ਉਹ ਵੀ ਨਾਸ਼ਤਾ ਕਰਨ ਨੀ ਲੱਗਿਆ ਸੀ ਫੋ ਆ ਗਿਆ।
ਅੱਛਾ ਤੁਹਾਡੀ ਆਵਾਜ਼ ਭਾਜੀ ਫਟ ਕੇ ਆਉਂਦੀ ਪਈ ਆ।
ਮੈਂ ਕਿਹਾ ਮੈਂ ਨਾਸ਼ਤਾ ਕਰਨ ਲੱਗਾ ਹੀ ਸੀ ਭਾਜੀ।
ਅੱਛਾ ਚਲੋ ਕੋਈ ਗੱਲ ਨੀ ਬਾੀ ਹੋਰ ਸੁਲਾਓ ਘਰ ਸਬ ਠੀਕ ਆ।
ਹਾਂਜੀ ਹਾਂਜੀ ਵਧੀਆ ਹੋਰ ਤੁਸੀਂ ਸੁਣੋ ਬੱਚੇ ਠੀਕ ਨੇ ਤੁਹਾਡੇ।
ਹਾਂਜੀ ਸਭ ਵਧੀਆ ਸਭ ਵਧੀਆ ਤੁਹਾਡੇ ਠੀਕ ਨੇ।
ਹਾਂਜੀ ਹਾਂਜੀ,
ਚਲੋ ਵਧੀਆ ਹੋਣਾ ਚਾਹੀਦਾ
ਹੋਰ ਹਾਂਜੀ ਹਾਂਜੀ ਬਹੁਤ ਵਧੀਆ।
ਨਾ ਕਹਿ ਰਹੇ ਸੀ ਪਿੱਛੇ ਤੁਸੀਂ ਸੁਣੇ ਹੋ ਉੱਥੇ ਅੰਮਬਰਤਸਰ ਹੋ ਗਏ ਸੀ ਬਸਨ
ਹਾਂਜੀ,
ਹੈਲੋ,
ਹਾਂਜੀ ਭਾਜੀ,
ਮੈਂ ਕਿਹਾ, ਪਿੱਛੇ ਤੁਸੀਂ ਅੰਮ੍ਰਿਤਸਰ ਹੋ ਕੇ ਆਏ ਸੀਗੇ?
ਹਾਂਜੀ ਭਾਜੀ, ਹਾਂਜੀ!
ਤੇ ਆਪਣਾ ਦਰਸ਼ਨ ਹੋ ਗਏ ਵਧੀਆ।
ਹਾਂਜੀ ਹਾਂਜੀ,
ਚਲ ਓ, ਘੁੰਮਣ ਘੁੰਮ ਗਏ ਸੀ ਅੰਮ੍ਰਿਤਸਰ ਦਾ ਤੇ ਕੁਲਚਾ ਬੜਾ ਫੇਮਸ ਹੈ।
ਹਾਂਜੀ ਨਾਮ ਪ੍ਰਦੀਮ ਰਾਹਤ ਦਾ ਜੀ।
ਚਲੋ ਵਧੀਆ ਹੋਰ। ਲੱਸੀ ਲੁੱਸੀ ਪੀਤੀ ਸੀ ਗਿਆਨ ਦੀ।
ਹਾਂਜੀ ਹਾਂਜੀ ਉਹ ਵੀ ਪੀਤੀ ਸੀ ਟਰਾਈ ਕੀਤੀ ਸੀ।
ਸ ਗੱਲ ਹੋਰ ਮੈਂ ਕਹਿ ਰਿਹਾ ਸੀ ਭਾਜੀ ਕੋਈ ਟ੍ਰਿਪ ਟਪ ਬਣਾਓ ਗਰਮੀਆਂ ਦੀਆਂ ਛੁੱਟੀਆਂ ਪਈਆਂ ਗਰਮੀ ਬੜੀਆਂਈ ਪਹਾੜਾਂ ਦੀ ਟ੍ਰਿਪ ਬਣਾਓ।
ਲ ਮੈਨੂੰ ਵੀ ਤੁਸੀਂ ਦੱਸ ਦੇਣਾ
ਹੈਲੋ,
ਹਾਂਜੀ ਹਾਂਜੀ, ਮੈਂ ਕਹਿ ਰਿਹਾ ਬਣਾ ਲਓ ਕੋਈ ਗੱਲ ਨੀ।
ਭਾਜੀ ਆਪਣਾ ਬਣਾਓ ਤੁਸੀਂ ਬਣਾਓ ਨਾ ਭਾਜੀ ਦੇਖੋ। ਅਰੇ ਤੁਸੀਂ ਬਣਾਓ ਭਾਜੀ ਕੀ ਗੱਲ ਮੈਂ ਤੁਹਾਡਾ ਨਰਾਾਮ ਲੈਂਦਾ ਤੁਸੀਂ ਮੈਨੂੰ ਬੋਲਿਆ ਰ ਹੋ।
ਹੁਣ ਦੇ ਚੁੰਬਲ ਸ਼ੀਲ ਚੱਲਿਆ ਨਾ ਦੇਣ ਬੋਰਡ। ਵਧੀਆ ਮੈਂ ਕਹਿ ਰਿਹਾ ਜੰਮੂ ਕਸ਼ਮੀਰ ਚੱਲਿਆ ਉੱਥੇ ਵਧੀਆ।
ਹਾਂਜੀ ਭਾਜੀ ਕਸ਼ਮੀਰ ਚੱਲਦੇ ਹਾਂ ਉੱਥੇ ਸੋਨ ਮਾਘ ਸ਼੍ਰੀ ਨਗਰ ਘੁੰਮ ਆਉਂਦੇ ਹਾਂ।
ਹਾਂਜੀ, ਹਾਂਜੀ ਭਾਜੀ
ਮੈਂ ਕਹਿ ਰਿਹਾ ਕੋਈ ਤੁਹਾਡੇ ਲੌਂਚ ਹੈਗਾ ਜਿਹੜਾ ਕੋਈ ਟ੍ਰਿਪਾਂ ਮਨਾਉਂਦਾ ਹੋਏ ਮੰਨਦਾ ਹੋਏ। ਜੀਰੋ ਗਾਈਡ ਵੀ ਤਰਸੇ ਸਾਨੂੰ
ਭਾਜੀ ਇੱਕ ਬੰਦਾ ਹੈਗਾ। ਫੀਸ ਲੈਂਦਾ ਛੇਤੀ ਪਰ ਵਧੀਆ ਕਰਦੇ ਪੈਕਜ।
ਅੱਛਾ ਠੀਕ ਹੈ।
ਹੂ,,,
ਤੇ ਉਦਾਂ ਕਿੰਨਾ ਕੁ ਬਜਟ ਲੱਗ ਜਾਏਗਾ।
ਉਹ ਜਿਹੜਾ ਹੈਗਾ ਬੰਦਾ ਉਹਦੇ ਤਿੰਨ ਹਜ਼ਾਰ ਲੈਂਦਾ ਪੈਕਜ ਬਣਾਉਂਦਾ। ਮੁੰਡਾ ਕਹਿ ਕੇ ਗਿਆ ਤਿੰਨ ਹਜ਼ਾਰ।
ਅੱਛਾ।
ਹਾਂਜੀ।
ਚਲੋ ਕੋਈ ਗੱਲ ਨੀ ਮੈਂ ਆਪਣਾ ਕਰ ਲਾਂਗੇ ਗੱਲ ਨੀ ਆ ਤੁਸੀਂ ਰਿਜੋਲਵ ਇੱਕੋ ਹੀ ਗੱਲ ਹੈ।
ਅਸੀਂ ਚੱਲ ਲੈਂਦੇ ਆ ਮੈਂ ਤੇ ਕਹਿ ਰਿਹਾ ਮੈਂ ਤੇ ਤਿਆਰ ਹਾਂ ਚਿੰਨ ਵਗੈਰਾ ਲੈ ਘੁੰਮਾਉਣ ਲੈ ਲਿਓ
ਹਾਂਜੀ ਮੈਂ ਮੇਰੇ ਪਿੱਛੇ ਹੋਰ ਮਗਰੋਂ ਮੈਂ ਵੀ ਤਿਆਰ ਆ ਤੇ ਹੋਰ ਬੱਚਿਆਂ ਦੀ ਜੋਬ ਲੱਗ ਗਈ ਤੁਹਾਡੀ ਪੜ੍ਹਦੇ ਪਏ ਲਾ
ਹਾਂਜੀ ਹਾਂਜੀ ਭਾਜੀ ਇੱਕ ਤਾਂ ਦਿੱਲੀ ਆ। ਗੁਰਪ੍ਰੀਤ ਚੱਲੀ ਟੈਲ ਜੇ
ਅੱਛਾ ਚਲੋ ਕੋਈ ਗੱਲ ਨਹੀਂ ਉਹਦੀ ਵੀ ਲੱਗ ਜਾਏਗੀ ਜਲਦੀ।
ਹਾਂਜੀ ਭਾਜੀ
ਭਾਜੀ ਥੋੜਾ ਆਪ ਕੀ ਕਹਿੰਦੇ ਤੁਹਾਡੀ ਆਵਾਜ਼ ਫਟ ਫਟ ਕੇ ਆਂਦੀ ਪਈ ਨੀਰਾ ਇੰਨੀ ਆਰਾਮ ਨਾਲ ਬੋਲਦੇ ਕੀ ਗੱਲ ਬਿਮਾਰ ਹੋ ਗਏ
ਭਾਜੀ ਉਹ ਸਿਰ ਦਰਦ ਹੋ ਰਿਹਾ ਸੀ।
ਕੋਈ ਨੀ ਦਵਾਈ ਲੈ ਲੋ ਵਧੀਆ ਜੀ ਆਪਾਂ ਕੋਈ ਡਾਕਟਰ ਕੋਲ ਲੈ ਲੋ।
ਹਾਂਜੀ ਹਾਂਜੀ ਭਾਜੀ।
ਹਾਂਜੀ, ਹੋਰ ਅੱਜ ਕੱਲ ਗਰਮੀ ਕਿੰਨੀ ਵੱਧ ਰਹੀ ਨਾ ਭਾਜੀ।
ਸਹੀ ਗੱਲ ਹੈ, ਭਾਜੀ ਜੂਨ ਜੁਲਾਈ ਦਾ ਮਹੀਨਾ ਗਰਮੀ ਤਾਂ ਹੋਣੀ ਹੈ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ।
ਹਾਂਜੀ ਬਾਰਿਸ਼ ਹੀ ਨਹੀਂ ਪੈਂਦੀ ਉੱਤੋਂ ਬਾਰਸ਼ ਪੈ ਜੇ ਨਾ ਥੋੜਾ ਮੌਸਮ ਠੰਡਾ ਹੋ ਜਾਵੇ।
ਸਹੀ ਗੱਲ ਹੈ, ਭਾਜੀ ਜੇ ਗਰਮੀ ਚ ਸਾਨੂੰ ਪਾਣੀ ਪੀਣਾ ਚਾਹੀਦਾ ਵੱਧ ਤੋਂ ਵੱਧ। ਸਹੀ ਗੱਲ ਹੈ ਭਾਜੀ ਪਾਣੀ ਪੀਣ ਨਾਲ ਗਲੋ ਵੀ ਆਉਂਦਾ ਡਾਇਜੈਸ਼ਨ ਵੀ ਵਧੀਆ ਰਹਿੰਦਾ ਹੈ।
ਹਾਂਜੀ ਬਿਲਕੁਲ।
ਹਾਂਜੀ ਹਾਂਜੀ ਡਾਕਟਰ ਵੀ ਕਹਿੰਦੇ ਨੇ ਦਿਨ ਚਾਰਟ ਲੀਟਰ ਪਾਣੀ ਪੀਣਾ ਚਾਹੀਦਾ ਹੈ।
ਹੂ,,,
ਹਾਂਜੀ।
ਹੋਰ ਸੁਣਾਓ ਠੀਕ ਹੋ।
ਹਾਂਜੀ ਹਾਂਜੀ ਵਧੀਆ ਵਧੀਆ
ਉਹੀ ਤੇ ਮੈਂ ਕਿਹਾ ਅੱਜ ਕੱਲ ਪੋਲਿਊਸ਼ਨ ਵੀ ਕਿੰਨਾ ਵੱਧ ਗਿਆ ਨਾ ਭਾਜੀ ਗਰਮੀ ਵੀ ਵਧੀ ਜਾਂਦੀ ਆ ਪੋਲਿਊਸ਼ਨ ਵੀ ਵਧੀ ਜਾਂਦਾ ਵਾ
ਸਹੀ ਗੱਲ ਹੈ ਭਾਜੀ!
ਹੁਣ ਇਹ ਇੱਕ ਇਲਾਜ ਜਾਵੇ ਆਪਾਂ ਕੀ ਕਹਿੰਦੇ ਨੇ ਪੇਡ ਲਾਈਆਂ ਉਹ ਆਪਣਾ ਕਹਿੰਦਾ ਪੋਲਿਊਸ਼ਨ ਵੀ ਘੱਟ ਹੈਗਾ ਤੇ ਉਹ ਵੀ ਆਪਣਾ ਕੀ ਕਹਿੰਦੇ ਨੇ ਗਰਮੀ ਵੀ ਘੱਟ ਹੋਏਗੀ।
ਹਾਂਜੀ ਹਾਂਜੀ ਵੋ ਜੀ ਉਹ ਤਾਂ ਹੈ ਹੀ ਹੈ ਪੇੜ ਲਉਣ ਨਾਲ ਬੜਾ ਕੁਛ ਮਿਲਦਾ ਗਲੋਬਲ ਵਾਰਮਿੰਗ ਘਟਦੀ ਹੈ।
ਹਾਂਜੀ ਬਿਲਕੁਲ ਭਾਜੀ ਇਹ ਤਾਂ ਪੱਕੀ ਗਲ ਏ। ਉਹੀ ਤੇ ਜਿਵੇਂ ਹੁਣ ਆਪਾ ਜਿੰਨੇ ਪੇਡ ਲਾਵਾਂਗੇ ਬਾਰਿਸ਼ਾ ਵੀ ਸ਼ੁਰੂ ਹੋਏਗੀ ਇਨਵਾਇਰਮੈਂਟ ਜਿਵੇ ਗਲੋਬਲ ਵਾਰਮਿੰਗ ਵਧ ਰਹੀ ਉਹ ਵੀ ਘੱਟ ਜਾਏਗੀ ਸਾਰਾ ਇਨਵਾ
ਭਾਜੀ। ਵਧੀਆ ਹੋਰ ਪਸ਼ੂ ਪਕਸ਼ੀਆਂ ਨੂੰ ਵੀ ਵਧੀਆ ਮਿਲ ਰਹੇ ਆ ਉਹਨਾਂ ਵਾਸਤੇ ਬੜੀ ਦਿ ਕੋਨਮੀ ਤੇ।
ਹਾਂਜੀ ਭਾਜੀ ਉਹਨਾਂ ਦੇ ਵਾਸਤੇ ਘਰ ਬਣ ਰਹੇ ਨੇ ਨਵੇ।
ਹਾਂਜੀ ਭਾਜੀ।
ਪਸ਼ੂ ਪਕਸ਼ੀਆ ਦੇ ਘਰ ਹੀ ਪੇੜ ਹੁੰਦੇ ਨੇ ਭਾਜੀ ਇਨਵਾਇਰਮੈਂਟ ਨੇਚਰ
ਸਹੀ ਗੱਲ ਏ, ਸਹੀ ਗੱਲ ਏ ਭਾਜੀ।
ਹਮ
ਮੈਂ ਤੇ ਨਾ ਇੱਕ ਪੇਡ ਲਾ ਨਾ ਐਨਜੀਓ ਜੁਆਇਨ ਕੀਤੀ ਐ। ਉਥੇ ਮੈਂ ਡੋਨੇਸ਼ਨ ਦੇ ਦਿਨਾ।
ਹਾਂਜੀ ਬਹੁਤ ਵਧੀਆ
ਤੁਹਾਡੀ ਭਾਜੀ ਆਵਾਜ਼ ਨੀ ਆ ਰਹੀ ਸਹੀ।
ਹੈਲੋ।
ਅ ਪੁਛ ਬੜੀ ਆਵਾਜ਼ ਆ ਰਹੀ ਏ ਕਿੱਥੇ ਅਲੱਗ ਆਓ। ਹੈਲੋ ਹਾਂਜੀ ਭਾਜੀ। ਹੈਲੋ ਹਾਂਜੀ ਹੁਣ ਆ ਰਹੀ ਹੈ।
ਮੈਂ ਕਹਿ ਰਿਹਾ ਸੀ ਆਪਣੇ ਕੀ ਕਹਿੰਦੇ ਨੇ ਸਾਨੂੰ ਜਿਵੇਂ ਗਰਮੀ ਹੈਗੀ ਨਾ ਬਿਮਾਰੀਆ ਵੀ ਲੱਗ ਜਾਂਦੀਆ ਵ। ਤੇ ਸਾਨੂੰ ਆਪਣਾ ਪ੍ਰੋਪਰ ਡਾਇਟ ਰੱਖਣੀ ਚਾਹੀਦੀ ਹੈ ਤੇ ਪ੍ਰੋਪਰ ਆਪਣਾ ਕੀ ਕਹਿੰਦੇ ਨੇ ਵੈਬਲ ਸੈਲਡ ਨੂੰ ਇਨਟੇਕ ਕਰਨਾ ਚਾਹੀਦਾ ਹੋਰ ਘਰ ਦੇ ਖਾਣੇ ਨੂੰ ਜਾਦਾ
ਸਹੀ ਗਾਲ ਏ ਭਾਜੀ।
ਕਿਉਕਿ ਬਾਰ ਸਾਨੂੰ ਆਪਣਾ ਡੀਪ ਫਰਾਈ ਫੂਡ ਹੀ ਮਿਲਦਾ ਓਇਲ ਚ, ਤੇ ਓਇਲ ਸਾਡੇ ਹੈਲਥ ਆਸ ਅਤੇ ਥੋ੍ਹਾ ਅਨਹਲ
ਹਾਂਜੀ-ਹਾਂਜੀ।
ਉਹੀ ਤੇ ਸਾਨੂੰ ਆਪਣਾ ਕੀ ਕਹਿੰਦੇ ਨੇ ਗਰਮੀ ਚ ਤੇ ਦਹੀ, ਲੱਸੀ ਹੁਣ ਏਹ ਦੁੱਧ ਪਨੀਰ ਖਾਣਾ ਚਾਹੀਦਾ ਜਿਹਦੇ ਨਾਲ ਸਾਡਾ ਆਪਣਾ ਸਟੈਮੀਨਾ ਵੀ ਵਧਦਾ ਤੇ ਜਇੰਟ ਦਰਦ ਵੀ ਦੂਰ ਹੁੰਦਾ।
ਹਾਂਜੀ ਭਾਜੀ ਬਹੁਤ ਵਧੀਆ ਮਤਲਬ ਘਰ ਦਾ ਖਾਣਾ ਹੀ ਖਾਣਾ ਚਾਹੀਦਾ ਦਾਲ, ਰੋਟੀ ਮਤਲਬ ਹੈਲਦੀ ਸਭ
ਹਾਂ ਹਾਂਜੀ ਭਾਜੀ।
ਹੋਰ ਕੀ ਕਰਦੇ ਪਏ ਹੋ।
ਬਸ ਉਹਨੇ ਭਾਜੀ ਆਪਣਾ ਨਾਸ਼ਤਾ ਕਰਕੇ ਬੈਠੇ ਸੀ ਤੇ ਹੁਣ ਆਪਣਾ ਕੇ ਤਿਆਰ ਸ਼ਿਆਰ ਹੋ ਕੇ ਮੈਂ ਕਿਹਾ ਤੁਹਾਨੂੰ ਫੋਨ ਕਰਕੇ ਪੁੱਛ ਪੂਛ ਲਾ ਹਾਲ ਚਾ
ਅੱਛਾ-ਅੱਛਾ ਤੇ ਘਰ ਵੀ ਆਨਾ ਕਦੀ। ਮ ਕਹਿ ਰਾਹ ਭਾਜੀ ਘਰ ਵੀ ਆਨਾ। ਘਰ ਵੀ ਆਨਾ ਕਦੀ।
ਹਾਂਜੀ ਭਾਜੀ ਤੁਸੀ ਵੀ ਆਣਾ ਭਾਜੀ ਤੁਸੀ ਤਾ ਆਦੇ ਨੀ ਭਾਜੀ।
ਨਹੀ-ਨਈ ਆਵਾਂਗੇ, ਆਵਾਂਗੇ।
ਭਾਜੀ ਜਰੂਰ ਆਉਣਾ ਡਿਨ ਡਿਨਰ ਤੇ ਬੁਲਾਵਾਂਗੇ
ਤੇ ਮੈਂ ਕਹਿ ਰਿਹਾ ਸੀ ਆਪਣਾ ਸ ਬੰਦੇ ਨੂੰ ਨਾ ਸਵੇਰੇ ਜਲਦੀ ਉੱਠਣਾ ਚਾਹੀਦਾ ਭਾਜੀ। ਮੈਂ ਨਾ ਹਫ਼ਤੇ ਤੋ ਰੂਟੀਨ ਬਣਾਈ ਹੈ ਆਪਣੀ ਯੋਗਾ ਮੈਡੀਟੇਸ਼ਨ ਕਰਨ ਦੀ ਸਵੇਰੇ ਉੱਠ ਕੇ ਜਿੰਮ ਜਾਨ ਦੀ। ਮੈਨੂੰ ਇੰਨਾ ਹੈਲਦੀ ਲੱਗਦਾ ਔਰ ਇੰਨਾ ਫਰਕ ਲੱਗਦਾ ਭਾਜੀ ਤੁਸੀ ਵੀ ਕਰਕੇ ਵੇਖੋ।
ਹਾਂਜੀ ਭਾਜੀ ਮੈਂ ਵੀ ਆਪਣਾ ਕੀ ਕਹਿੰਦਾ ਰੂਟੀਨ ਬਣਾਈ ਦੀ ਅਪਨੀ ਵਾਈਫ ਨਾਲ ਸਵੇਰੇ ਛੇ ਵਜੇ ਉੱਠਣਾ। ਤੇ ਜੋਗਿੰਗ ਨਾਲ ਹੀ ਜਾਨਾ ਜੋਗਿੰਗ ਤੇ ਆਪਣਾ ਯ ਯੋਗਾ ਤੇ ਜਿੰਮ ਕਰਨ। ਉਹਦੇ ਨਾਲ ਮੇਰੀ ਬੋਡੀ ਵੀ ਫਿਟ ਰ ਹੈ ਬੜੇ ਮ ਮਹੀਨੇ ਤੋਂ ਨਾ। ਹੈਲਦੀ ਰਹਿੰਦਾ ਬਿਲਕੁਲ ਐ
ਜਲਦੀ ਉਠ ਲ ਬ ਹਲਦੀ ਰਹਿੰਦਾ ਭਾਜੀ ਹੋਰ ਵੀ ਕਈ ਫਾਇਦੇ ਨੇ ਜਲਦੀ ਉੱਠਣ ਦੇ।
ਹਾਂਜੀ ਹਾਂਜੀ ਬਿਲਕੁਲ ਭਾਜੀ ਬਿਲਕੁਲ ਹੋਰ ਰਾਤੀ ਜਲਦੀ ਫੋਨ ਦੇ ਵੀ ਫਾਇਦੇ ਹੈਗੇ ਜੇ ਭਾਜੀ ਤੁਡਾਹਾ ਸਲੀਪ ਸਾਈਕਲ ਸਹੀ ਰਹਿੰਦਾ ਤੁਸੀਂ ਸਾਰਾ ਦਿਨ ਐਕਟਿਵ ਰਹਿੰਦੇ ਹੋ ਐਵੇਂ ਨੀਂਦ ਵਿੱਚ ਨਹੀਂ ਰਹਿੰਦੇ ਫਿਰ
ਮੈਂ ਰਾਤੀ ਜਾਂਦੀ ਸ ਸਵੇਰੇ ਜਲਦੀ ਉਠਜੇ
ਕੋਵਾ ਜੀ। ਹੁਣ ਜਿਵੇ ਆਪਾਂ ਜਿਵੇਂ ਸ਼ੂਗਰ ਖ ਘੱਟ ਰੱਖਣੀ ਚਾਹੀਦੀ। ਜਿਹੜੀ ਸ਼ੂਗਰ ਹੈਗੀ ਨਾ ਸਾਡੇ ਵਾਸਤੇ ਥੋੜ੍ਹੀ ਅਨਹਲਦੀ ਹੈਗੀ ਹੈ ਉਹਰ ਸ਼ੂਗਰ ਦੀ ਜਾ ਖੰਡ ਖਾ ਲਈਏ ਨਾ ਗੁੜ ਗੁੜ ਇੰਟੇਕ ਕਰੀਏ ਨਾ ਹਨੀ ਗੁੜ ਜਿਹੜੀ ਨੈਚ ਰਲ ਚੀਜ਼ਾਂ ਉਹ ਬੜੀ ਬੈਸਟ ਹੈਗੀਆਂ ਜ
ਹਾਂਜੀ ਭਾਜੀ।
ਹੋਰ ਸੁਣਾਓ ਭਾਜੀ ਮੈਂ ਕਿਹਾ ਸਾਰਾ ਨਾ ਜ਼ਰੂਰ ਯਾਰ ਤੁਸੀਂ ਡੇ ਤੇ ਮਹੀਨੇ ਹੋ ਗਏ ਨੇ।
ਕਦੋਂ ਆਉਗੇ ਭਾਜੀ?
ਅੱਜ ਹੀ ਆ ਜਾਨੇ ਆ
ਹਾਂਜੀ ਭਾਜੀ ਅੱਜ ਜਾਓ ਰਾਤੀ ਤੁਸੀਂ ਡੀਨਰ ਕਰਾਵਾਂਗਾ ਤੁਹਾਨੂੰ ਵਧੀਆ ਹੋਟਲ ਚ
ਪਿਰਾਮਿਡ ਕਰਕੇ ਆਵਾਂਗੇ ਭਾਜੀ ਡਿਨਰ ਵਧੀਆ।
ਹੋ ਬੁਰ ਦੇ ਤੱਕ ਨਾ ਕੰਮ ਚੱਲਦਾ ਸੀ ਜਰਾ
ਕੋਈ ਗੱਲ ਨੀ ਭਾਜੀ ਜਦੋਂ ਮਰ ਵੀ ਆਪਣਾ ਕੀ ਕਹਿੰਦੇ ਨੇ ਉਹ
ਹਾਂਜੀ ਹਾਂਜੀ ਕੋਈ ਗੱਲ ਨੀ ਭਾਜੀ ਛੇਤੀ